ਜੀ ਸਤਿ ਸ੍ਰੀ ਅਕਾਲ
ਸਸੀ ਅਕਾਲ ਜੀ ਸਸੀ ਅਕਾਲ ਹੋਰ ਠੀਕ ਹੋ
ਵਧੀਆ ਤੁਸੀਂ ਠੀਕ ਹੋ
ਬਸ ਵਧੀਆ ਜੀ ਮੈਂ ਕਿਹਾ ਬਹੁਤ ਟਾਈਮ ਹੋ ਗਿਆ ਗੱਲ ਹੀ ਨੀ ਹੋਈ ਗੱਲ ਕਰਾਂ ਮੈਂ ਕਿਹਾ ਬੜੇ ਦਿਨ
ਹ ਜ਼ੂਰਰ ਜ਼ਰੂਰ ਕਰੋ ਕਰ ਬਸ ਬਿਜ਼ੀ ਹੋ ਜਾਂਦੇ ਆ ਬੱਚਿਆਂ ਨਾਲ ਕੀ ਕਰੀਏ
ਅੱਛਾ ਅੱਛਾ ਹਾਂ। ਚਲੋ ਬੱਚਿਆਂ ਨਾ ਬਿਜ਼ੀ ਰਹਿਣਾ ਚਾਹੀਦਾ। ਹੋਰ ਸੁਣਾਓ ਠੀਕ? ਠਾਕ ਸਬ ਘਰ ਠੀਕ ਸਭ ਵਧੀਆ?
ਹਾਂਜੀ ਸਭ ਠੀਕ ਹੈ ਵਧੀਆ ਤੁਸੀਂ ਤੁਸੀਂ ਸੁਣਾਓ। ਕੀ ਹਾਲ ਚਾਲ ਤੁਹਾਡਾ?
ਹਾਂ। ਵਧੀਆ ਜੀ ਸਭ ਵਧੀਆ ਸਭ ਠੀਕ। ਠਾਕ ਏ ਸ਼ੁਕਰ ਹੈ। ਵਾਹਿਗੁਰੂ ਦਾ ਹੋਰ ਗਰਮੀਆਂ ਛੁੱਟੀਆਂ ਪੈ ਗਈਆਂ ਹੋਦੀਆਂ ਫਿਰ ਹੁਣ?
ਹੋਰ ਹੂਮ
ਅੱਛਾ
ਹੋਰ ਸੁਣਾਓ, ਹੋਰ ਛੁੱਟੀਆਂ ਚ ਫੇਰ ਬਸ ਦੇਖਦੇ ਪਏ ਹਾਂ ਕਿੱਥੇ ਜਾਈਏ ਕਿਥੇ ਬਣਾਈਏ ਪ੍ਰੋਗਰਾਮ ਠੀਕ ਕਰੀਏ ਗਰਮੀ ਏ ਨਾ। ਇੱਕ ਤੇ ਗਰਮੀ ਉਹੀ ਤੇ
ਇੱਕ ਮਹੀਨੇ ਦੀ ਛੁੱਟੀਆਂ ਪਈਆਂ ਨੇ ਇੱਕ ਮਹੀਨੇ ਵਾਸਤੇ ਬਾਹਰ ਜਾਓ।
ਉਹ ਗਰਮੀ ਹੈ ਨਾ। ਬੜੀ ਫਿਰ ਕਿੱਥੇ ਜਾਏ ਬੰਦਾ
ਗਰਮੀ ਚ
ਮੈਂ ਵੀ ਨੀ ਨਾ ਜਾਣਦੀ, ਹੁਣ ਨੀ ਪਹਾੜਾਂ ਚ ਜਾਵਾਂਗੇ ਉਹ ਜੇ ਘਰੋਂ ਤੇ ਗਰਮੀ ਚ ਨਿਕਲ ਪੈਣਾ
ਹਾਂ। ਤੇ ਫੇਰ ਕੀ ਹੋਇਆ ਗਰਮੀ ਕਾਰ ਚ ਹੀ ਜਾਣਾ ਹੈਗਾ ਹੈ। ਜਾਂ ਗੱਡੀ ਚ ਜਾਣਾ ਹੈਗਾ ਏ
ਉਹ ਤੇ ਹੈ ਚਲੋ ਹਾਂ। ਉਹ ਤੇ ਵਧੀਆ ਹੋਰ ਕੀ ਹੋਣਾ
ਹੋਰ ਅਛਾ ਹੋਰ ਸੁਣਾਓ ਖਾਣਾ ਪੀਣਾ ਖਾ ਲਿਆ ਫਿਰ ਦੁਪਹਿਰ ਦਾ ਵੀ
ਹੋਰ ਅੱਜ ਅਸੀਂ ਬਣਾਏ ਸੀ ਕੋਫਤੇ ਬਣਾਏ ਸੀ।
ਅੱਛਾ ਕੋਫਤੇ ਕੋਫਤੇ ਕਿਸੇ ਮਤਲਬ ਕਿਹੜੇ ਕੋਫਤੇ? ਤੇ ਕਿਵੇਂ?
ਹੂੰ ਲੋਕੀ ਦੇ ਕੀ ਇਹਦੇ ਜਿਹੜੇ ਬੰਦੇ ਨੇ ਹੂੰ, ਬੜਾ ਟੇਸਟੀ ਟੇਸਟੀ ਬਣਦੇ ਨਾ ਉਹ ਸਵਾਦ ਦੇ ਬੱਚੇ ਵੀ ਪਕੌੜੇ ਸਮਝ ਕੇ ਨਾ ਖਾ ਲੈ
ਹਾਂ ਬਣਦੇ ਤੇ ਵਧੀਆ ਨੇ ਉਹਦੇ ਵਿੱਚ ਮੇਰੇ ਖਿਆਲ ਮੈਦਾ ਵਗੈਰਾ
ਨਹੀਂ -ਨਹੀਂ -ਨਹੀਂ- ਨਹੀਂ- ਨਹੀਂ- ਨਹੀਂ ਕੁਛ ਵੀ ਨੀ ਪਾਂਦੇ ਅਸੀਂ ਮੈਦਾ ਮੂਦਾ ਹਾਂ ਵੇਸਣ ਪਾ ਕੇ
ਅੱਛਾ ਵੇਸਨ ਵਾਲੇ ਬਣਾਦੇ ਤੁਸੀ
ਹਾਂ ਵੇਸ ਨਾਲੇ ਨਾ ਬੱਚਿਆਂ ਨੂੰ ਸਰੀਰ ਆਸ ਵੀ ਚੰਗੇ ਰਹਿੰਦੇ ਜੇ
ਨਹੀਂ- ਨਹੀਂ ਉਹ ਤਾਂ ਵਧੀਆ ਹੁੰਦਾ ਵੈਸੇ ਐਸੀ ਗੱਲ ਨੀ ਏ ਵੇਸਟ ਵਧੀਆ ਰਹਿੰਦਾ। ਠੀਕ ਬਣਦੇ ਨੇ ਕੋਈ ਏਸ ਗੱਲ ਤੇ ਨਹੀਂੀ ਹੈ ਉਹ ਨਾਲੇ ਅੱਜ ਕੱਲ੍ਹ ਗਰਮੀ ਚ ਗਰਮੀ ਚ ਤੇ ਨਾ ਅੱਜ ਕੱਲ੍ਹ ਉਹ ਅੱਛਾ ਰਹਿੰਦਾ ਹੈਗਾ ਕੀਆ
ਹੂੰ
ਕੀਆ ਜਿਹੜਾ ਗਰਮੀ ਚ ਉਹ ਪੇਟ ਨੂੰ ਠੰਡਕ ਦਿੰਦਾ ਹੈਗਾ ਵਧੀਆ
ਹਮ ਉਹੀ ਤੇ ਤਾਂ ਹੀ ਫਿਰ ਬੱਚਿਆਂ ਕਰਕੇ ਫਿਰ ਕਰਨਾ ਪੈਂਦਾ ਨਾ ਬੱਚਿਆਂ ਆਸਤੇ ਫਿਰ
ਨਹੀਂ-ਨਹੀਂ ਜ਼ਰੂਰੀ ਹੈਗਾ ਬੱਚਿਆਂ ਵਾਸਤੇ ਤੇ ਕਰਨਾ ਹੋਰ ਕੀ ਏ
ਹੂੰ
ਅਸੀਂ ਅਸੀਂ ਅੱਜ ਨੋਰਮਲੀ ਇੱਕ ਟਾਈਮ ਚਾਵਲ ਬਣਦੇ ਨੇ ਸਾਡੇ ਤੇ
ਉਹ ਤੇ ਫੇਿਰ ਸਾਡੇ ਵੀ ਬਣਦੇ ਜੇ ਟਾਈਮ ਤਾਂ ਬੰਨੇ ਬੰਨੇ ਚਾਹੇ ਤੋਂ ਦੋਪਹਿਰੇ ਬਣਾ ਲਓ ਯਾ ਰਾਤੀ ਬਣਾ ਲਓ ਕਿਉਂਕਿ ਗਰਮੀ ਏ ਨਾ ਗਰਮੀਆਂ ਚ ਚਾਵਲ ਹੀ ਖਾਏ ਜਾਂਦੇ ਨੇ ਰੋਟੀ ਖਾਣ ਨੂੰ ਜੀ ਵੀ ਨੀ ਕਰਤਾ
ਹਾਂਜੀ ਇੱਕ ਟਾਈਮ ਚਾਵਲ ਬਣਾਨਾ ਵੈਨੇ ਵੀ
ਹੂੰ ਇੱਕ ਟਾਈਮ ਤੇ ਹੁੰਦੇ ਆ ਜੀ ਇੱਕ ਟਾਈਮ ਤੇ ਖਾਣੇ ਪੈਂਦਾ ਹੂੰ ਹੁੰ-
ਹਾਂ ਸੋ ਦਾਲ-ਚਾਵਲ ਇੱਕ ਟਾਈਮ ਖਾਓ ਹੋਰ ਸਲਾਦ ਦਹੀਂ
ਹੂੰ।
ਠੰਡੀ ਚੀਜ਼ ਤੇ ਇਹੀ ਹੋਏ, ਦੁਪਹਿਰ ਗਰਮੀਆਂ ਤੇ ਇਹੀ ਚੀਜ਼ਾਂ
ਗਰਮੀਆਂ ਚ ਇਉਂ ਹੈ।
ਹੂੰ, ਹਾਂ ਲੱਸੀ ਵੀ ਲਿਕਵਿਡ ਥੋੜੀ ਜ਼ਿਆਦਾ ਹੀ
ਹੂੰ, ਹੂੰ, ਲਿਕਵਿਡ ਲਿਆ ਜਾਂਦਾ, ਪਾਣੀ ਵੀ ਬੰਦਾ ਦੋ ਤਿੰਨ ਵਾਰ ਪੀ ਲੈ ਤੇ ਫਿਰ ਤਾਂ ਵੀ ਰੋਟੀ ਖਾਣ ਇਹ ਨਹੀਂ ਕਰਦਾ।
ਨਾ ਨਾ ਸਾਰੇ ਦਿਨ ਪਾਣੀ ਪਿਆਸ ਹੀ ਬੜੀ ਲੱਗਦੀ।
ਬੜੀ ਗਰਮੀ ਸੇ ਬੜੀ ਹੋਰ ਗਰਮੀ ਸੀ, ਉਹੀ ਗੱਲ ਹੈ ਨਾ ਫੇਰ ਬੱਚਿਆਂ ਨੂੰ ਫੇਰ ਅਸੀਂ ਕਹਿੰਦੇ ਕੁਛ ਖਾਂਦੇ ਨੀ ਉਹ ਵੀ ਬੱਚੇ ਵੀ ਕੀ ਕਰਨ ਸਾਡੇ ਵਰਗੇ ਨੇ ਉਹ ਵੀ। ਸਾਡਾ ਜੀਅ ਆਪਣਾ ਨੀ ਕਰਦਾ ਖਾਣ ਨੂੰ ਕਈ ਵਾਰ ਤਾਂ ਫਿਰ ਬੱਚਿਆਂ ਦਾ
ਬੱਚਿਆਂ ਦਾ ਕੀ ਇੱਥੋਂ ਕਰੇਗਾ ਆਹ ਗੱਲ ਤਾਂ ਸਹੀ ਹੈਗੀ ਹੈ। ਗਰਮੀ ਚ ਸਾਰਿਆਂ ਦਾ ਇੱਕੋ ਹਾਲ ਹੈ। ਇਹ ਤੇ ਗੱਲ ਸਹੀ ਹੈਗੀ। ਪਿੱਛੇ ਨਾ ਤੁਸੀਂ ਉਹ ਮੈਨੂੰ ਦੱਸਦੇ ਪਏ ਸੀ, ਉਹ ਇੱਕ ਰੈਸਪੀ ਤੁਸੀਂ ਬਣਾਈ ਸੀ, ਮੈਨੂੰ ਯਾਦ ਆ ਰਿਹਾ, ਉਹ ਤੁਸੀਂ ਕਹਿ ਰਹੇ ਸੀ ਉਹ ਕੜੀ ਬਣਾਉਂਦੇ ਹੋ, ਤੁਸੀਂ ਕਿਹੜੀ ਉਹ ਕੜੀ ਹੁੰਦੀ। ਉਹ ਬੜੀ ਸਵਾਦ ਬਣਦੀ ਹੈ, ਜਿਹਦੇ ਵਿੱਚ ਸਿੰਧੀ ਕੜੀ ਸ਼ਾਇਦ
ਸਿੰਧੀ ਕੜੀ ਅੱਛਾ, ਅੱਛਾ। ਹੂੰ, ਹੂੰ।
ਉਹ ਬੜੀ ਸਵਾਦ ਬਣਦੀ, ਉਹ
ਹਾਂ, ਉਹ ਬੜੀ ਵਧੀਆ ਬਣਦੀ ਜੇ।
ਉਹ, ਉਹ ਕੜੀ ਸਬਜ਼ੀਆਂ ਸਬਜ਼ੀਆਂ ਪੈਂਦੀਆਂ ਸਾਰੀਆਂ ਹਨਾ, ਉਹ ਵਾਲੀ
ਭਿੰਡੀ ਪਾ ਲੋੋ, ਆਲੂ, ਬਰੋਕਲੀ ਪਾ ਲੋ ਨੋਰਮਲ ਗੋਭੀ ਪਾ ਲਉ। ਮਟਰ ਪਾਾਲੋ, ਇਹ ਬੜੀ ਸਵਾਦ ਬਣਦੀ ਜੇ ਕੁਛ
ਤੁਸੀਂ ਦੱਸਦੇ ਹੋਏ ਸੀ, ਉਹਦੇ ਚ ਮੈਂ ਸੋਚਦਾ ਬਾਈ ਉਹ ਉਹਦੇ ਚ ਵੇਸਣ ਹਾਂਜੀ।
ਵੇਸਣ ਪੈਂਦਾ ਤਿੰਨ ਚਾਰ ਕੜਛੀਆਂ ਅਸੀਂ ਵੇਸਣ ਦੀਆਂ ਪਾਉਂਦੇ ਹਾਂ ਨਾ
ਅੱਛਾ ਅੱਛਾ
ਹਾਂ ਵੇਸਨ ਪਾ ਕੇ ਨਹੀਂ ਨਹੀਂ ਵੇਸਨ ਪਾ ਕੇ ਮੈਂ ਤੁਹਾਨੂੰ ਦੱਸਣੀ ਆ ਵੇਸਣ ਪਾ ਕੇ ਨਾ ਉਹਨੂੰ ਭੂਨ ਲੋਓ ਪਹਿਲੇ
ਅੱਛਾ ਅੱਛਾ ਅੱਛਾ
ਕਰ ਲੈਨੇ ਆ ਇੰਝੇ ਹਾਂ ਇੰਜ ਉਹਨੂੰ ਪੁੰਨ ਲਓ ਬੇਸਨ ਨੂੰ ਚੰਗੀ ਤਰ੍ਹਾਂ ਪੁਨਨ ਤੋਂ ਬਾਅਦ ਫੇਰ ਉਹਦੇ ਚ, ਹਾਂ ਮੈਂ ਭੁੰਨਆ ਤੇਲ ਦੇ ਵਿੱਚ ਨਾ
ਅੱਛਾ ਤੇਲ ਦੇ ਵਿੱਚ ਜਿਵੇਂ
ਹਾਂ, ਹਾਂ ਉਝ ਵੇਸਣ ਭੁੰਨਨਾ ਨੋਰਮਲੀ ਵੇਸਣ ਭੁੰਨ ਕੇ ਫੇਰ ਉਹ ਚ ਮਸਾਲੇ ਪਾਦੋ ਤੁਸੀਂ ਸਾਰੇ, ਜਿਹੜੇ-ਜਿਹੜੇ ਮਸਾਲੇ ਪਾਣੇ ਨੇ ਉਹ ਪਾਾਲੋ ਹਾਂ ਥੋੜਾ ਅੰਬ ਕਿਉਂਕਿ ਇਸ ਚ ਲੱਸੀ ਨੀ ਪੈਂ
ਅੱਛਾ ਇਹਦੇ ਚ ਲੱਸੀ ਨੀ ਪੈਂਦੀ, ਮੈਂ ਉਹੀ ਪੁੱਛਣਾ ਚਾਹੁੰਦਾ ਸੀ ਤੁਹਾਨੂੰ ਵੀ ਲੱਸੀ ਇਹਦੇ। ਅੱਛਾ, ਠੀਕ ਹੈ।
ਪੈਂਦਾ ਇਹਦੇ ਚ
ਪਾਣੀ ਪੈਂਦਾ ਐ, ਠੀਕ ਏ, ਫੇਰ ਵੀ ਬੜੀ ਵਧੀਆ ਬਨਦੀ ਹੈ।
ਪਾਣੀ ਪੈਂਦਾ ਕਿਉਂਕਿ ਅਸੀਂ, ਹਾਂ ਬੜੀ-ਬੜੀ ਸਵਾਦ ਤੇ ਫੇਰ ਉਸ ਤੋਂ ਬਾਅਦ ਖੱਟੇ ਦੇ ਚ ਅਸੀਂ ਪਾ ਦਿੰਦੇ ਹਾਂ ਜਾਂ ਥੋੜ੍ਹਾ ਜਿਹਾ ਇਮਲੀ ਦਾ ਪਾਨੀ ਪਾ ਲਉ। ਯਾਂ ਆਪਣਾ ਅਮਚੁਰ ਪਾ ਲੋ ਮਾੜਾ
ਠੀਕ ਏ, ਮਤਲਬ ਇਹਦੇ ਵਿੱਚ ਲੱਸ ਸੀ ਵਾਲਾ
ਲੱਸੀ ਦਾ ਕੋਈ ਰੋਲ ਨੀ, ਹਾਂ ਲੱਸੀ ਦਾ ਕੋਈ ਰੋਲ ਨੀ ਇਹਦੇ ਫੇਰ ਆਪਣੀ ਸਬਜ਼ੀਆਂ ਜਿਹੜੀਆਂ ਨੇ ਨਾ ਸਾਡੀਆਂ ਉਹ ਸਬਜ਼ੀਆਂ ਅਸੀਂ ਤਲ ਕੇ ਪਾਉਣੀਆਂ ਸਾਰੀਆਂ।
ਅੱਛਾ ਸਬਜ਼ੀਆਂ ਵੀ ਤਲਣੀਆਂ ਪੈਣੀਆਂ।
ਸਬਜ਼ੀਆਂ ਤਲ
ਅੱਛਾ ਠੀਕ ਹੈ, ਠੀਕ ਹੈ, ਮਤਲਬ ਸਬਜ਼ੀ ਦਾ ਜਿਹੜਾ ਓ ਵੇ ਕੱਚਾਪਨ ਜਿਹੜਾ ਹੈ ਉਹ ਤਲ
ਹਾਂ ਉਹ ਠੀਕ ਹੋ ਜਾਏਗਾ, ਹਾਂ ਹਲਕਾ-ਹਲਕਾ ਮਤਲਬ ਭੂਣ ਚੰਗੀ ਤਰ੍ਹਾਂ ਹਾਂ ਉਹਨੂੰ ਫਰਾਈ ਕਰ ਲੋ।
ਕਿ ਮਤਲਬ ਨਾ ਸਬਜ਼ੀਆਂ ਨੂੰ ਪਹਿਲੇ ਜਿਹੜੀ ਤੁਸੀਂ ਪਾਣੀਆਂ ਹੈਗੀਆਂ ਐ। ਉਹ ਸਾਰੀ ਅੱਛੀ ਤਰ੍ਹਾਂ ਪਹਿਲੇ ਫਰਾਈ ਕਰ ਲਓ ਤਾਂ ਕਿ ਉਹ ਮਤਲਬ ਗਲ ਜਾਏ।
ਗੱਲ ਜਾਏ ਕਿਉਂਕਿ ਕੜੀ ਨੂੰ ਅਸੀਂ ਪਹਿਲੇ ਕੜੀ ਨੂੰ ਕਾੜਾਂਗੇ ਉਬਾਲੇ ਆਨਗੇ ਪੂਰੀ ਚੰਗੀ ਤਰ੍ਹਾਂ ਤਿਆਰ ਹੋ ਜਏਗੀ ਫੇਰ ਅਸੀਂ ਉਹਦੇ ਵਿੱਚ ਤੇ ਅਸੀਂ ਉਹਨੂੰ ਉਹ ਪਾਵਾਂਗੇ ਸਬਜ਼ੀਆਂ ਪਾਵਾਂਗੇ।
ਠੀਕ ਐ, ਠੀਕ ਕਿ ਮਤਲਬ ਉਹਦੇ ਵਿੱਚ ਜਿਹੜਾ ਅਸੀਂ ਉਹ ਪਾਣੀ ਏ ਅਹ ਖੱਟੇ ਵਾਸਤੇ ਇਮਲੀ
ਹਾਂ ਇਮਲੀ ਪਾ ਲਓ ਉਹ ਤੇ ਜਿਵੇਂ ਹੁਣ ਅਸੀਂ ਪਾਣੀ ਪਾਵਾਂਗੇ ਨਾ ਪਾਣੀ ਜਦੋਂ ਅਸੀਂ ਪਾਵਾਂਗੇ ਉਹ ਨਾਲ ਹੀ ਉਹਨੂੰ ਇਮਲੀ ਦਾ ਪਾਣੀ ਪਾ ਦੋ ਜੇ ਅਗਰ ਅਸੀਂ ਮਸ ਮਸਾਲੇ ਪਾਉਂਦੇ ਵਿੱਚ ਜੇ ਅਸੀਂ ਇਮਲੀ ਦਾ ਪਾਣੀ ਨਹੀਂ ਪਾਉਣਾ ਮੈਂ ਤੁਹਾਨੂੰ ਦੱਸਿਆ ਜੇ ਅਸੀਂ ਇਮਲੀ ਵਾਲਾ ਪਾਣੀ ਨਹੀਂ ਪਾਉਣਾ ਨਾ ਤੇ ਅਸੀਂ ਅਮਚੂਰ ਪਾ ਸਕਦੇ ਹਾਂ ਮਸਾਲਿਆਂ ਦੇ ਵਿੱਚ
ਅੱਛਾ ਮਤਲਬ ਦੋਵੇਂ ਚੀਜ਼ਾਂ ਇਕੱਠੀਆਂ ਨਹੀਂ ਪਾਨੀਆ ਹੈ ਇੱਕ ਪਾਣੀ ਹੈ
ਹਾਂ ਅਮਚੂਰ ਪਾ ਸਕਦੇ ਹਾਂ ਜਾਂ ਇਮਲੀ ਦਾ ਪਾਣੀ ਪਾ ਲਓ ਜਾਂ ਪਾ ਲਓ ਨਿੰਬੂ ਨੀਚੋੜ ਕੇ
ਤੇ ਇਦੇ ਵਿੱਚ ਸਹੀ ਮਾਇਨੇ ਚ ਜਿਹੜੀ ਚੀਜ਼ ਅੱਛੀ ਕੰਮ ਕਰਦੀ ਉਹ ਤਿੰਨਾਂ ਇੰਚੋਂ ਖੱਟਾਪਨ ਵਾਸਤੇ ਹੀ ਕਰਨੀ ਬਸ ਜਿਹੜਾ ਵੀ ਕੰਮ ਕਰਨਾ ਤਿੰਨਾਂ ਚ
ਬ ਖੱਟਿਆ ਸੀ ਤੁਸੀਂ ਕੁਛ ਹੀ ਪਾਲੋ ਜੇ ਸਾਡੇ ਕੋਲ ਇਮਲੀ ਨਹੀਂ ਹੈਗੀ ਘਰ ਹਾਂ ਜੇ ਇਮਲੀ ਨਹੀਂ ਹੈ ਬਾਈ ਚਾਂਸ ਸਾਡ ਸਾਡੇ ਕੋਲ ਘਰ ਤੇ ਅਸੀਂ ਉਹ 'ਚ ਅਮਚੂਰ ਪਾ ਸਕਦੇ ਹਾਂ ਅਮਚੂਰ ਨਹੀਂ ਹੈ ਤੇ ਅਸੀਂ ਨਿੰਬੂ ਪਾ ਸਕਨੇ ਹਾਂ
ਠੀਕ ਹੈ ਠੀਕ ਹੈ ਤਿੰਨ ਓਪਸ਼ਨ - ਮਤਲਬ ਉਹਦੇ ਵਿੱਚ ਮੇਨ ਕੰਮ ਤੇ ਜਿਹੜਾ ਹੈਗਾ ਨਾ ਵੇਸਣ ਭੁੰਨਣ ਦਾ ਹੈਗਾ
ਵੇਸਨ ਭੁਣਨਾ ਤੇ ਪਾਣੀ ਪਾਉਣਾ ਬਸ
ਠੀਕ ਮਤਲਬ ਉਹ ਵੀ ਤੇਲ ਚ ਭੁੰਦੇ ਕਿ ਘਿਓ ਵਿਚ
ਉਹ ਤੁਹਾਡੀ ਮਰਜ਼ੀ ਵੈਸੇ ਤਾਂ ਅੱਜ ਕੱਲ੍ਹ ਤੇਲ ਚਚ ਜ਼ਿਆਦਾ ਸਵਾਦ ਰਹਿੰਦੀ ਹੈ
ਨਹੀਂ ਨਹੀਂ ਮਤਲਬ ਐਸਾ ਹੁੰਦਾ ਨਾ ਕਈ ਲੋਕੀ ਰਿਫਾਈਂਡ ਵਿੱਚ ਵੀ ਕਰਦੇ ਨੇ
ਨਹੀਂ ਨਹੀਂ ਘਿਓ ਫੇਰ ਜਮ ਜਾਂਦਾ ਨਾ ਉਹ ਫੇਰ ਹਾਂ, ਜੋ ਮਸਟਡ ਉਹ ਜ਼ਿਆਦਾ ਵਧੀਆ ਬੈਸਟ ਰਿ ਹਾਂ। ਉਹ ਗੋ ਹਾਂ ਵਧੀਆ ਰਹਿੰਦੀ, ਉਹ ਜ਼ਿਆਦਾ ਸਵਾਦ ਵੀ ਲੱਗਦੇ, ਸਬਜ਼ੀ ਨਾ ਲੱਗਦਾ। ਕਿ ਹਾਂ ਕੁਛ, ਖਾਇਆ ਵਵੇ
ਹਾਂ, ਮਸਟਰਡ ਓਇਲ ਵਿੱਚ ਮਤਲਬ ਮਸਾਲੇ ਪਾ ਕੇ ਪਹਿਲੇ, ਫਿਰ ਉਸ ਤੋਂ ਬਾਅਦ ਆ ਆਪਣਾ ਤੁਹਾਡੀ, ਉਹ ਪਾਲੋ ਕੀ ਬੋਲਦੇ, ਉਹਨੂੰ ਇਹ ਤੁਹਾਡੀ ਇਹ, ਵੇਸਨ ਵੇਸਣ ਪਾ ਕੇ, ਉਹਨੂੰ ਭੁੰਨ ਕੇ ਪਾਣੀ ਪਾਉਣਾ, ਫਿਰ ਉਹਨੂੰ ਕਾੜੀ ਜਾਣਾ।
ਪਾਣੀ ਨੀ ਪਾਉਣਾ, ਪਹਿਲੇ ਪਹਿਲੇ ਅਸੀਂ ਮਸਾਲੇ ਪਾਉਣੇ ਨੇ ਸਾਰੇ ਮਸਾਲੇ ਪਾ ਹਾਂ, ਬੇਸਣ ਭੁੰਨ ਕੇ ਮਸਾਲੇ ਪਾਣੇ ਨੇ ਮਸਾਲੇ ਪਾ ਕੇ ਫੇਰ ਆਪਣਾ, ਅਸੀਂ ਉਹ ਚ ਪਾਣੀ ਪਾਣਾ ਵੇ ਪਾਣੀ ਪਾ ਕੇ, ਉਹਨੂੰ ਕੜਨ ਦੇਣਾ ਵੇ, ਘੰਟਾ, ਦੋ ਕੜਦੀ ਰਵੇ ਹਾਂ। ਤੇ ਜਿਹੜੀ ਅਸੀਂ ਸਬਜ਼ੀਆਂ ਜਿਹੜੀਆਂ ਅਸੀਂ ਭੁੰਨੀਆਂ ਸੀ ਤੱਲੀਆਂ ਸੀ ਜਿਹੜੀਆਂ, ਉਹ ਅਸੀਂ ਸਬਜ਼ੀਆਂ ਪਾਣੀਏ। ਐਂਡ ਜਦ, ਪੂਰੀ ਕੜੀ ਤਿਆਰ ਹੋ ਜਾਂਦੀ ਹੈ। ਨਾ ਉਦੋਂ ਅਸੀਂ ਨਾ, ਖੱਟਾ ਤੁਸੀਂ ਅਗਰ ਦੇਖੋ ਤੁਹਾਨੂੰ ਦੱਸਿਆ ਨਾ ਮੈਂ, ਜੇ ਅਗਰ ਅਸੀਂ ਅੰਬਚੂਰ ਪਾਉਣਾ ਤਾਂ, ਅਸੀਂ ਮਸਾਲਿਆਂ ਦੇ ਨਾਲ ਹੀ ਪਾਣਾ। ਅਮਚੂਰ ਹਾਂ, ਜੇ ਅਸੀਂ ਇਮਲੀ ਦਾ ਪਾਣੀ ਪਾਉਨੇ ਦੇ ਆ, ਤੇ ਜਿਵੇਂ ਅਸੀਂ ਪਾਣੀ ਪਾਣਾ ਨਾ, ਬੇਸਣ ਭੁੰਨਣ ਤੋਂ ਬਾਅਦ ਤੇਂ ਉਹ ਇਮਲੀ ਦਾ ਪਾਣੀ ਵੀ ਨਾਲ ਪਾ ਦੋ। ਜੀ, ਅਸੀਂ ਪਾਉਂਣਾ ਨਿੰਬੂ, ਹਾਂ ਜੀ ਅਸੀਂ ਪਾਉਂਣਾ ਨਿੰਬੂ ਕੜੀ ਪੂਰੀ ਤਿਆਰ ਹੋ ਜੇ ਗੀ, ਉੱਤੇ ਤੁਸੀਂ ਨਿੰਬੂ ਨਿਚੋੜ ਦੋ, ਹੁਣ ਫੇਰ ਕੜਨ ਦੋ ਫਿਰ ਹੋਰ।
ਹਾਂ, ਚਲੋ ਕਰਾਂਗੇ ਟਰਾਈ ਵੈਸੇ ਬੜੀ ਵਧੀਆ ਅ, ਬਣੀ ਵਧੀਆ ਬਣਦੀ ਏ।
ਵਧੀਆ ਬੰਦੀ ਹਾਂ ਹਾਂ। ਬਿਨਾਂ ਲੱਸੀ ਤੇ ਬਣਾ ਲੈਂਦਾ। ਬੰਦੇ ਜੀਅ ਵੀ ਕਰੇ ਜਦੋਂ ਖਾ ਲੈਂਦਾ।
ਕਿਦੋਂ, ਮੈਂ ਤਾਂ ਸਮਝਦਾ ਲੱਸ ਪਾਕੇ ਬਣਾਉਂਦੇ ਨੇ।
ਨਹੀਂ ਨਹੀਂ, ਬਿਨਾਂ ਲੱਸੀ ਤੇ ਬਣਾਓ। ਹੋਰ ਜਿਵੇਂ ਲੱਸੀ ਜਿਵੇਂ ਹੁੰਦੀ ਨਾ ਉਹ ਚ ਉਹ ਹੁੰਦੀ ਹੈ ਨਾ ਦਹੀਂ ਦਾ ਹੁੰਦਾ। ਬਈ ਵਿੱਚ ਅਸ ਹੁੰਦਾ ਨਾ ਉਹ ਫੇਰ ਹਾਂ ਇਹਦੇ ਚ ਵੱਖਰਾ ਪੈਂਦਾ ਬਸ ਇੰਨਾ ਫਰਕ ਹੁੰਦਾ। ਬਸ ਵੀ ਅਸੀਂ ਲੱਸੀ ਵਾਲੀ ਘੱਟ ਹੀ ਬਣਾਈ ਜਦਾਂ ਅਸੀਂ ਇਹੀ ਬਣਾਉਂਦੇ ਹੀ ਹਾਂ।
ਹਾਂ। ਚਲੋ ਠੀਕ ਹੈ ਜੀ ਹਾਂ ਇਕੱਟੀ ਹੁੰਦੀ ਆ ਠੀਕ ਹੈ। ਜੀ ਫਿਰ ਓਕੇ ਜੀ ਠੀਕ ਕਰਾਂਗੇ ਫਿਰ ਟਰਾਈ।